ਹੈਲੋ।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
ਹੋਰ ਠੀਕ ਠਾਕ?
ਠੀਕ ਆ ਮੈਡਮ, ਤੁਸੀਂ ਦੱਸੋ?
ਹਾਂਜੀ, ਅਸੀਂ ਵੀ ਠੀਕ ਆ ਜੀ।
ਹੋਰ ਕੀ ਕਰ ਰੇ ਸੀ?
ਬਸ ਬੈਠੇ ਸੀਗੇ ਵੇਹਲੇ।
ਅੱਛਾ ਅੱਛਾ, ਬਾਰਿਸ਼ ਹੋ ਰੀ ਐ।
ਨਈ, ਹੋਈ ਸੀ ਸਵੇਰੇ ਹੁਣ ਤਾਂ ਧੁੱਪ ਨਿਕਲੀ ਹੋਈ ਐ, ਤੁਹਾਡੇ?
ਸਾਡੇ ਹੁਣ ਹੋ ਰੀ ਐ।
ਅੱਛਾ ਹੋ ਰਹੀ ਐ ਤੁਹਾਡੇ, ਨੀ ਸਾਡੇ ਤੋਂ ਹੋ ਕੇ ਹੋਈ ਸੀ ਸਵੇਰੇ ਫਿਰ ਧੁੱਪ ਨਿਕਲ ਗਈ ਬਸ ਹੋਈ ਨਾ ਹੋਈ ਬਰਾਬਰ ਈ ਸੀ।
ਹਾਂ, ਹੋਰ ਸੁਣਾਓ?
ਬਸ, ਤੁਸੀਂ ਸੁਣਾਓ ਕੁੱਛ ਹੈ ਤਾਂ।
ਆਂ ਬਸ, ਇਹੀ ਗੱਲਾਂ ਨੇ ਮੇਰੇ ਕੋਲ ਤਾਂ
ਹਾਂਜੀ, ਹੋਰ ਪਾਣੀ-ਪੂਣੀ ਆ ਰਿਹਾ ਏ, ਤੁਹਾਡੇ ਟਾਈਮ ਸਿਰ?
ਹਾਂਜੀ ਹਾਂ, ਆਪਾਂ ਪਾਣੀ ਦੀ ਇੰਪੋਰਟੈਂਸ ਬਾਰੇ ਗੱਲ ਕਰ ਲੈਂਨੇ ਆਂ ਅੱਜ
ਹਾਂਜੀ
ਹਾਂਜੀ, ਦੇਖੋ ਪਾਣੀ ਐ ਜਿਵੇਂ ਆਪਾਂ ਸਮਝਦੇ ਆ ਕਿ ਆਪਾਂ ਨੂੰ ਪਾਣੀ ਕਿੰਨਾ ਜ਼ਰੂਰੀ ਐ ਹਨਾ ਜੀ
ਹਾਂਜੀ, ਦੇਖੋ ਜੀ ਅੱਜ ਕੱਲ੍ਹ ਪਾਣੀ ਬਹੁਤ ਜ਼ਰੂਰੀ ਐ, ਮੈਂ ਉਹੀ ਤੁਹਾਨੂੰ ਦੱਸ ਰੀ ਸੀ ਸਾਡੇ ਤਾਂ ਪਹਿਲਾਂ ਤਿੰਨ ਟਾਈਮ ਆਂਦਾ ਸੀ, ਹੁਣ ਦਪਹਿਰ ਵਾਲਾ ਜਿਹੜਾ ਆਂਦਾ ਸੀ ਪਾਣੀ, ਉਹ ਬੰਦ ਹੋ ਗਿਆ।
ਅੱਛਾ, ਆਪਣੇ ਟੂਟੀ ਹੋਣੀ ਜੀ?
ਹਾਂਜੀ, ਤੀਣੋ ਟਾਈਮ ਆਂਦੀ ਸੀ ਸਵੇਰੇ ਆਂਦੀ ਸੀ। ਦਪਹਿਰੇ ਆਂਦੀ ਸੀ, ਬਾਰਾਂ ਤੋਂ ਦੋ ਉਹ ਬੰਦ ਹੋ ਗਿਆ ਹੁਣ ਫਿਰ ਹੁਣ ਸ਼ਾਮੀ, ਮਤਲਬ ਕਿ ਹੁਣ ਤਿੰਨ ਟੈਮ ਨੂੰ ਨਾ ਦੋ ਟੈਮ ਕਰਤਾ
ਅੱਛਾ
ਤੇ ਜਦੀ ਜਿਆਦਾ ਗਰਮੀ ਹੋਈ ਨਾ, ਦਸ ਕ ਦਿਨ ਹੋਏ ਆ ਤਾਂ ਬੰਦ ਕਰਤਾ, ਉਹਨਾਂ ਨੇ ਪਾਣੀ
ਅੱਛਾ, ਕੁੱਛ ਤਾਂ ਗਰਮੀ ਐ ਮੈਡਮ ਗਰਮੀ ਕਰਕੇ ਨਾ, ਜਾਦਾ ਅੰਦਰੋਂ ਸਪਲਾਈ ਆਪਾਂ ਕਹਿ ਦਿੰਦੇ ਘੱਟ ਜਾਂਦੀ ਐ।
ਹਾਂਜੀ
ਹਾਂਜੀ, ਹਾਂਜੀ ਤੇ ਪਾਣੀ, ਵੀਨਾਂ ਦਾ ਦੇਖੋ, ਹਾਂ ਹਾਂ ਪਾਣੀ ਵੀਨਾ ਸਰਦਾ ਵੀ ਨੀ ਹੈਗਾ, ਜੀ ਦੇਖੋ ਹਨਾ ਪਹਿਲਾਂ ਤਾਂ ਸਭ ਤੋਂ ਜ਼ਰੂਰੀ ਤਾਂ ਦੇਖੋ ਪੀਣ ਵਾਸਤੇ ਐ।
ਹਾਂਜੀ ਦੇਖੋਂ ਸਭ ਤੋਂ ਪਹਿਲਾਂ ਤਾਂ ਪੀਣ ਵਾਸਤੇ ਈ ਐ।
ਹਾਂਜੀ, ਪਾਣੀ ਮੀਹ ਵੀ ਮਾਂਗਦੇ ਉਹ ਆਪਣਾ, ਇੱਕ ਤਰ੍ਹਾਂ ਦੇ ਡੈਡ ਐ ਆ ਆਪਾਂ
ਹਾਂਜੀ, ਰੋਟੀ ਤੋਂ ਦੇਖੋ ਰੋਟੀ ਤੋਂ ਬਿਨਾਂ ਤਾਂ ਬੰਦਾ ਰਹਿ ਵੀ ਸਕਦਾ ਐ। ਪਰ ਤੁਸੀਂ ਪਾਣੀ ਤੋਂ ਬੀਦਾ ਬੰਦਾ ਬੇਜਾਨ ਹੋ ਜਾਂਦਾ ਐ।
ਬਿਨਾਂ ਮਿਲੇ ਪਿਆਸ ਤੇ ਇੰਤਣਾ ਨਾ ਮੁੱਹ ਗਲਾ ਸੁਖ ਜਾਂਦਾ ਐ ਮੂੰਹ ਸੁਖ ਜਾਂਦਾ ਐ।
ਹਾਂਜੀ, ਹਾਂਜੀ
ਰੋਟੀ ਨਾ ਮਿਲੇ ਤਾਂ, ਬੰਦਾ ਪਾਣੀ ਪੀ ਕੇ ਗੁਜ਼ਾਰਾ ਕਰ ਸਕਦਾ ਐ। ਪਰ ਰੋਟੀ ਖਾ ਕੇ ਨਾ, ਜੇ ਪਾਨੀ ਨਾ ਮਿਲੇ, ਪਾਨੀ ਬਿਨਾਂ ਨੀਂ ਐ ਗੁਜਾਰਾ
ਹਾਂਜੀ-ਹਾਂਜੀ। ਪਾਨੀ ਦੱਸੋ, ਹੁਨ ਗਰਮੀ ਦੇਖੋ ਕਿੰਨੀ ਪੈ ਰਈ ਐ, ਗਰਮੀ ਦੇ ਵਿੱਚ ਤਾਂ ਜਰੂਰੀ ਐ ਜੀ ਸਰਦੀ 'ਚ ਤਾਂ, ਹਾਂ, ਹਾਂਜੀ
ਮੈਂ ਏਈ ਕੇ ਰਈ ਸੀ, ਮੈਂ ਕੇਆ ਸਾਡੇ ਵੀ ਨਾ ਲੱਗੀ ਹੋਈ ਨਾ ਨਵੀਂ ਟੂਟੀ ਆਂਦੀ ਐ, ਤੇ ਨਾਲ ਵਾਲੇ ਲੈ ਜੋ ਮਤਲਬ ਇਹ ਨਾ ਬੰਦ ਹੀ ਨੀ ਕਰਦੇ, ਇਹਨਾਂ ਨੂੰ ਨਾ ਸਾਰੇ, ਗਲੀ ਵਾਲੇ ਕਹਿੰਦੇ ਵੀ ਹੈ ਇਹਨਾਂ ਨੇ ਨਾ ਉਪਰ ਨਲਕਾ ਲਾਇਆ ਹੀ ਨਹੀਂ ਹੋਇਆ, ਡਾਇਰੈਕਟ ਸਪਲਾਈ ਹੈ। ਤਾਂ ਸਾਰੇ ਕਹਿੰਦੇ, ਜਿਹੜਾ ਦੋ-ਤਿੰਨ ਘੰਟੇ ਆਂਦਾ ਪਾਣੀ ਤੁਹਾਡਾ ਐਵੇਈ ਵੇਸਟ ਹੁੰਦਾ ਹੈ। ਉੱਪਰ ਤੁਸੀਂ ਟੁੱਟੀ ਲਾ ਲਓ, ਲਾਉਂਦੇ ਹੀ ਨਹੀਂ ਹੈ, ਸੁਣਦੇ ਹੀ ਨਹੀਂ ਹੈ। ਗਏ, ਹਾਂ ਕਹਿ -ਕਹਿ ਕੇ ਤਾਂ ਸਾਡੇ ਲੋਕੀ, ਆਸ-ਪੜੋਸ ਸਾਰਾ ਥੱਕ ਹੀ ਗਏ। ਫਿਰੇ ਇਹਨਾਂ ਨੇ ਸੁਣਨਾ ਹੀ ਨੀ, ਜਦ ਸੁਣਨਾ ਹੀ ਨੀ, ਫਿਰ ਕਹਿਣਾ ਕੀ
ਕਹਿਣਾ ਕਿ ਹੈ
ਵਾਰ- ਵਾਰ, ਹੋਰ! ਇੱਕ ਤਾਂ ਗਲੀਆਂ ਵੀ ਗਿੱਲੀਆਂ ਰਹਿੰਦੀ ਦੇਖੋ ਹਰ ਟੈਮ ਪਹਿਲਾਂ ਮੈਂ ਕਹਿ ਰਹੀ ਸੀ ਨਾ, ਹਾਂ! ਹੁਣ ਤਾਂ ਚਲੋ ਗਰਮੀਆਂ ਸਵੇਰੇ ਦਸ ਦੁਪਹਿਰੇ ਤੱਕ ਸੁੱਕ ਜਾਂਦਾ ਜਿਦਾ, ਸੁੱਕਦਾ
ਹਾਂ! ਹਾਂਜੀ, ਹਾਂਜੀ ਤੇ ਤੁਸੀਂ ਇਹ ਲਾ ਲੋ ਮੈਡਮ ਕਈ ਤਾਂ ਨਾ, ਇਹੋ ਜਿਹੇ ਹੁੰਦੇ ਨੇ ਜੇ ਉਹਨਾਂ ਨੂੰ ਪਾਣੀ ਦੀ ਇੰਪੋਰਟੈਂਸ ਖੁਦ ਨੂੰ ਤਾਂ ਪਤਾ ਨਹੀਂ ਹੈਗੀ, ਕਿ ਪਾਣੀ ਕਿੰਨਾ ਜ਼ਰੂਰੀ ਹੈ, ਸਾਡੇ ਵਾਸਤੇ ਤਾਂ ਹੀ ਵੇਸਟ ਚ ਡੋਲਦੇ ਨੇ ਨਾ। ਜੇ ਉਹਨਾ ਨੂੰ ਪਓ ਨਾ ਤਾਂ ਉਲਟਾ ਔ ਗਲ ਪੈਂਦੇ ਨੇ
ਹਾਂ ਕਿ ਸਾਡਾ ਘਰ ਹੈ, ਸਾਡੇ ਘਰ ਦਾ ਮਾਮਲਾ ਹੈ, ਅਸੀਂ ਕਰਿਏ ਨਾ ਕਰੀਏ।
ਇਕ ਤਾਂ ਸਾਡੇ ਘਰੇ ਟੂਟੀ ਲੱਗੀ ਹੋਈ ਹੈ। ਤੁਹਾਨੂੰ
ਹਾਂ, ਫਿਰ ਉਹਨਾਂ ਦਾ ਅਸੀਂ ਵੀ ਜਿਸ ਤਰ੍ਹਾਂ ਅਸੀਂ ਵੀ ਕਹਿੰਦੇ ਨਾ ਕਹਿੰਦੇ ਕੇ ਬਿੱਲ ਤਾਂ ਅਸੀਂ ਦੇਣੇ ਹੈ ਤੁਹਾਨੂੰ ਕਿ ਪ੍ਰੋਬਲਮ ਹੈ?
ਲੈ! ਪ੍ਰੋਬਲਮ ਤਾਂ ਕਹਿੰਦੇ ਇਹ ਹੈ ਨਾ ਕੇ ਤੁਸੀਂ ਸ ਤੁਸੀਂ ਇਹ ਪਾਣੀ ਵੇਸਟ ਜਿਦਾਂ ਡੋਲ ਰਹੇ ਹੋ। ਉਹੀ ਕਿਸੇ ਦੇ ਹੋਰ ਕੰਮ ਆਊਗਾ।
ਹਾਂ, ਕਹੇਗਾ ਤੁਹਾਨੂੰ ਕਿਹੜੀ ਪਰੇਸ਼ਾਨੀ ਹੋ ਰਹੀ ਹੈ। ਬਿਲ ਅਸੀ ਭਰਦੇ ਆਂ ਤੇ ਦਮ ਦਿੱਤਾ ਜਾਏ ਪਰ ਉਹਨਾਂ ਨੂੰ ਇਹ ਨੀ ਪਤਾ ਤੁਸੀਂ ਸੇਵ ਕਰੋਗੇ ਕਿਧਰੇ ਹੋਰ ਤਾਂ ਯੂਜ ਹੋਏਗਾ ਹੀ। ਕੋਈ
ਤੇ ਹੋਰ ਪ -ਪ -ਪਾਣੀ ਤਾਂ ਕਹਿੰਦੇ ਬਾਬਾ ਤੁਹਾਨੇ ਹੀ ਵਰਤਣਾ ਏ। ਅਸੀਂ ਇਹ ਨੀ ਕਹਿੰਦੇ ਫੇਰ ਏ ਯੂਜ਼ ਕਰੋ ਨੂੰ ਆ ਨਾ ਰੀਜ਼, ਉਹ ਨਾ ਕਰੋ, ਬੇਕਾਰ ਨਾ ਕਰੋ ਇਹ ਪਾਣੀ ਨੂੰ।
ਹਾਂ, ਜਿਹੜਾ ਯੂਜ ਵਾਲਾ ਦੇਖੋ ਯੂਜ ਪ੍ਰਯੋਗ ਤਾਂ ਦੇਖੋ ਕਰਨਾ ਹੀ ਕਰਨਾ ਅਸੀਂ, ਪਾਣੀ ਦਾ ਜੇ ਨੀਂਹ ਜ਼ਰੂਰਤ ਹੈ ਤਾਂ ਬੰਦ ਕਰ ਦੋ। ਹੁਣ ਜੇ ਜ਼ਰੂਰਤ ਨੀਂਹ ਵੀ ਹੇ। ਜੋ ਕੁਛ ਚਲਾਈ ਰੱਖੋਗੇ!
ਪਾਣੀ ਤਾਂ ਮੈਡਮ ਘਰਾਂ ਦੇ ਵਿੱਚ ਦੇਖੋ ਊਂਝ ਵੇਸਟ ਕਿੰਨਾ ਆਪਾਂ ਡੋਲਦੇ ਹਾਂ ਸੁਬਹ ਤੋਂ ਲੈ ਕੇ ਸ਼ਾਮ ਤੱਕ ਪਾਣੀ ਨਾਲ ਹੀ ਕਰਦੇ ਹਾਂ ਆਪਾਂ ਜੋ ਵੀ ਕੰਮ
ਦੇਖੋ ਪਾਣੀ ਇੱਕ ਦਿਨ ਨਾ ਆਏ, ਕੋਈ ਕੰਮ ਨੀ ਹੋਏਗਾ ਘਰ ਦਾ। ਕੋਈ ਕੰਮ ਨਹੀਂ
ਸਾਡੇ ਚਾਰ-ਪੰਜ ਦਿਨ ਹੋ ਗਏ, ਮੈਡਮ ਸਾਡੇ ਨਾ ਸਮਰਸੀਬਲ ਲੱਗਿਆ ਹੋਇਆ। ਉਹ ਸਾਡੇ ਨਾ ਮਤਲਬ ਤੁਸੀਂ ਇਹਦਾ ਉਹਦਾ ਕਨੈਸਰ ਵਗੈਰਾ ਕੁਛ ਨਾ ਸੜ ਗਿਆ। ਉਹ ਧੁੱਪ ਕਾਰਨ ਤੇ ਕੁੱਛ ਲਾਈਟ ਘੱਟ- ਵੱਧ ਆ ਰਹੀ ਸੀ। ਮੈਡਮ ਮੈਨੇ ਨਾ ਉਹ ਦੋ-ਤਿੰਨ ਵਾਰੀ ਮੋਟਰ ਚਲਾ ਕੇ ਦੇਖ ਵੀ ਮੈਂ ਮੇਰੇ ਹਸਬੈਂਡ ਨੂੰ ਕਿਹਾ, ਮੈਂ ਕਿਹਾ ਵੀ ਮੋਟਰ ਨਹੀਂ ਚੱਲ ਰਹੀ ਹੈਗੀ ਕਹਿੰਦੇ ਵੀ ਤੂੰ ਬੰਦ ਕਰ ਦੇ, ਤੂੰ ਵਾਰ-ਵਾਰ ਇਹਨੂੰ ਛੱਡ ਕੇ ਨਾਂ ਦੇਖ। ਵੀ ਕੁਛ ਸੜ ਨਾ ਜਾਵੇ ਜੇ ਖਾਲੀ ਮੋਟਰ ਚੱਲੂਗੀ ਤਾਂ ਉਹ ਖ਼ਰਾਬ ਹੀ ਹੋਣੀ ਹੈ। ਹਾਂ, ਮੈਡਮ ਸ਼ਾਮ ਨੂੰ ਨਾ ੋਂ ਗੁਆਂਢੀਆਂ ਦਾ ਅਸੀਂ ਪਾਣੀ ਭਰਨ ਲੱਗੇ, ਦਿੱਕਤ ਆਈ ਕਾਫ਼ੀ, ਤੁਹਾਨੂੰ ਪਤਾ ਹੀ ਐ ਕੋਣ ਅੱਜ -ਕੱਲ ਉਹ ਕਰਦਾ ਤੇ ਅਸੀਂ ਮਿਸ, ਹਾਂ ਅਸੀਂ ਮਿਸਤਰੀ ਨੂੰ ਬੁਲਾਇਆ ਤੇ ਮਿਸਤਰੀ ਕਹਿੰਦਾ ਇਹਦਾ ਕਨੈਸਰ ਖਰਾਬ ਹੈ ਕਨੇਸਰ ਚੇਂਜ ਹੋਊਗਾ। ਤੇ ਮੈਡਮ ਮੈਂ ਮੈਨੂੰ ਨਾ ਤੁਸੀਂ ਇਹ ਲਾ ਲਓ ਸਾਰੇ ਦਿਨ ਦੇ ਵਿੱਚ ਮੈਂ ਨਾ ਇੱਕ- ਇੱਕ ਬੂੰਦ ਨੂੰ ਤਰਸ
ਉਹੀ ਤਾਂ ਹੈ, ਮੈਂ ਉਹੀ ਤਾਂ ਕਹਿ ਰਿਹਾ ਹੁਣ ਸਾਡੇ ਕੋਲ ਪਾਣੀ ਹੈ। ਤਾਂ ਤੁਹਾਨੂੰ ਇਸਦਾ ਮਹੱਤਵ ਨਹੀਂ ਪਤਾ। ਜੇ ਇੱਕ ਦਿਨ ਤੁਸੀ ਦੇਖੋ ਪਾਣੀ ਨਾ ਆਏ। ਬੰਦਾ ਘਰ ਦਾ ਕੋਈ ਕੰਮ ਨਹੀਂ ਹੋ ਸਕਦਾ। ਨਾ ਪੀਣ ਵਾਸਤੇ, ਨਾ ਕੱਪੜਿਆਂ ਵਾਸਤੇ, ਭਾਂਡੇ, ਰੋਟੀ ਨੀ ਬਣਦੀ, ਹਨਾ! ਸਾਰਾ ਕੰਮ ਹੀ ਪਾਣੀ ਤੇ ਹੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਜੋ ਵੀ ਕੰਮ ਕਰ ਰਹੇ ਹਾਂ। ਪਾਣੀ ਤੇ
ਉਹੀ ਤਾਂ ਗੱਲ ਹੈ, ਜੀ ਹੁਣ ਬੱਚੇ ਕਿਵੇਂ ਬੱਚਿਆਂ ਨੂੰ ਸਕੂਲ ਭੇਜਾਂਗੇ ਬਿਨਾਂ ਪਾਣੀ ਤੋਂ ਜੋੜ ਨਹਾਉਣਗੇ ਧੋਣਗੇ ਨਹੀਂ ਕਿਵੇਂ ਜਾਣਗੇ ਉਹ?
ਹੁਣ-ਹੁਣ ਦੇਖੋ ਇੰਨੀ ਗਰਮੀ ਹੈ। ਇੰਨੀ ਗਰਮੀ ਚ ਨਹਾਣਾ- ਧੋਣਾ ਵੀ ਜ਼ਰੂਰੀ ਆ
ਦੋ-ਤਿੰਨ-ਚਾਰ ਵਾਰ ਤਾਂ ਮੈਡਮ ਬੱਚੇ ਤਾਂ ਆਰਾਮ ਨਾਲ ਨਹਾਾਂਉਦੇ ਨੇ। ਚਲੋ ਆਪਾਂ ਤਾਂ ਹੁਣ ਵੱਡ ਡੇ ਆ ਸਵੇਰੇ ਸ਼ਾਮ ਤਾਂ ਨਹਾਨੇ ਹੀ ਨਹਾਨੇ ਹਾਂ ਦੇਖੋ
ਹਾਂ ਚਲੋ ਵੱਡੇਆਂ ਦਾ ਤਾਂ ਦੋ ਹੈ, ਬੱਚਿਆਂ ਨੂੰ ਤਾਂ ਪਾਣੀ ਵਿੱਚ ਖੇਡਣਾ ਹੀ ਏ
ਬੱਚਿਆਂ ਨੂੰ ਤੋ ਕੋਈ ਸਮਝ ਹੀ ਨੀ ਹੈਗੀ, ਜੀ ਵੀ ਅਸੀਂ ਇਹਨਾਂ ਨੂੰ ਕੀ ਪਾਣੀ ਦਾ ਕੀ ਉਹ ਕਰਨਾ ਹੈਗਾ
ਹਾਂ ਹੁਣ ਤਾਂ ਇਹੀ ਕਹਨਾ ਗਰਮੀ ਲੱਗਦੀ ਪਈ ਏ। ਟਬ ਵਿੱਚ ਪਾਣੀ ਪਾਓ ਬਹਿ ਜਾਓ ਅਰਾਮ ਨਾਲ ਚੇਂਜ ਕਰ ਦੋ ਥੋੜੀ ਵਾਦਾ।
ਤਾ ਡੋਲਦੇ ਨੇ ਦੇਖੋ
ਹਾਂ ਪੂਰਾ ਪਰ ਲੈਂਦੇ ਤਾਂ ਪੂਰਾ ਈ ਏ ਤਾਂ ਆਪਣੇ ਬੱਚਿਆਂ ਨੂੰ ਅੱਧਾ ਦੇਵਾਂ ਨਾ ਤਾਂ ਅੱਧਾ ਲੈਂਦੇ ਹੀ ਨੀ ਹੈ ਪੂਰਾ ਭਰੋ ਜੇ ਪੋਣਾ ਵੀ ਭਰਦੋ ਉਹ ਵੀ ਨੀ ਲੈਂਦੇ ਪੂਰਾ ਭਰਾ ਪੀਣਾ ਭਾਵੇਂ ਦੋ ਘੁਟ ਈ ਹੋਵੇ ਬਾਕੀ ਗੇਰ ਦੇੰਦੇ ਆ
ਪਾਣੀ ਨੀ ਹੈਗਾ। ਕੁਛ ਵੀ ਨੀ ਹੈਗਾ ਕੁਛ
ਸਾਡੇ ਬੱਚਿਆਂ ਦੇ ਨਾ ਸਕੂਲਾਂ ਵਿੱਚ ਵੀ ਨਾ, ਛੁੱਟੀਆਂ ਤੋਂ ਪਹਿਲਾਂ ਉੱਥੇ ਵੀ ਪ੍ਰੋਬਲਮ ਆ ਰਹੀ ਸੀ, ਪਾਣੀ ਦੀ ਨਾ ਬੜੀ ਉਹ ਮੁਸੀਬਤ ਸੀ ਉੱਥੇ ਵੀ ਸੀ‌‌, ਬੱਚਿਆਂ ਨੂੰ ਉਹਨਾਂ ਨੇ ਕਿਹ ਤਾ ਸੀ, ਕਿ ਦੋ-ਤਿੰਨ ਦਿਨ ਨਾ ਪਾਣੀ ਨੀ ਆਏਗਾ ਸਕੂਲ ਵਿੱਚ ਜੇ ਤੁਸੀਂ ਨਾ ਘਰੋਂ ਹੀ ਦੋ-ਦੋ ਬੋਤਲਾਂ ਲੈ ਕੇ ਆ਼ਣਾ
ਅੱਛਾ ਜੀ।
ਉਹਨਾਂ ਨੂੰ ਦੱਸਿਆ ਹੋਇਆ ਸੀ ਨਾ ਕੋਈ ਪਾਈਪ ਪੁਪ ਟੁੱਟ ਗਈ ਸੀ। ਤੇ ਉਹ ਪਾਈਪ ਮਤਲਬ ਕਿ ਠੀਕ ਥਲੋਆਂ ਨਾ ਪਾਈਪ ਲਾਈਨ ਟੁਟ ਗਈ ਸੀਗੀ, ਤਾਂ ਉਹਨਾਂ ਨੇ ਕਿਹਾ ਅਜ ਬੇਟਾ ਪਾਣੀ ਨੀ ਆਉਣਾ, ਤਾਂ ਤੁਸੀਂ ਨਾ ਘਰੋਂ ਹੀ ਇੰਤਜ਼ਾਮ ਕਰਕੇ ਆਉਣਾ ਆਪਣੇ। ਹੁਣ ਚਾਰ ਪੰਜ ਘੰਟੇ ਗਰਮੀਆਂ ਵਿੱਚ ਬੱਚਿਆਂ ਨੇ ਸਕੂਲ ਜਾਣਾ ਤੁਹਾਨੂੰ ਪਤਾ ਦੋ ਤਿੰਨ ਬੋਤਲਾਂ ਦੇ ਬੱਚੇ ਨਾ ਘਰ ਨਾ ਪੀਣ, ਦੂਜਾ ਇੱਕ ਦੂਜੇ ਨੂੰ ਪੀ ਪੀ ਕੇ ਨਾ ਰੀਸੋ ਰੀਸ ਜ਼ਿਆਦਾ ਪੀ ਲੈਂਦੇ ਆ ਪਾਣੀ।
ਮੈਨੇ ਪਾਣੀ ਪੀਣਾ ਮੈਨੂੰ
ਹਾਂ, ਤੇ ਦੋ ਬੋਤਲਾਂ ਦੇ ਕੇ ਵੇਖਦੇ ਫਿਰ ਵੀ ਬੱਚਿਆਂ ਨੂੰ ਘੱਟ ਪੈ ਗਈਏ ਘੱਟ ਪੈ ਗਈ ਏ।
ਹਮ
ਹੂਂ।
ਦਸ ਦਿਨ ਹੋਈ
ਹਾਂ, ਹਾਂਜੀ।
ਤੇ ਹੁਣ ਤਾਂ ਪਤਾ ਕੀ ਹੋਇਆ, ਦੇਖੋ ਗਰਮੀ ਕਾਰਨ ਨਾ ਜਿਹੜੇ ਪਸ਼ੂ ਪੰਛੀ ਨੇ, ਇਹ ਵੀ ਵਿਚਾਰੇ ਦੇਖੋ ਕਿਵੇਂ ਬਿਲਕਦੇ ਫਿਰਦੇ ਰਹਿੰਦੇ ਨੇ ਪਾਣੀ ਤੋਂ ਬਿਨਾਂ।
ਹਾਂ ਇਹ ਤੇ ਦੇਖੋ ਕਈ ਤਾਂ ਲੋਕ ਆਪਣੇ
ਹੁਣ ਜਿਹਨਾਂ ਦੇ ਘਰੇ ਡੰਗਰ ਵੰਨੇ ਹੋਏ ਨੇ, ਕਿੰਨਾ ਕਿੰਨਾ ਪਾਣੀ ਪੀ ਜਾਂਦੇ ਨੇ, ਦੇਖੋ ਤਿੰਨ -ਤਿੰਨ ਚਾਰ- ਚਾਰ ਵਾਰੀ ਤਾਂ ਡੰਗਰਾਂ ਨੂੰ ਪਿਆਂਦੇ ਨੇ।
ਹਾਂ ਗਰਮੀ ਵੀ ਤਾਂ ਦੇਖੋ ਸਾਦੇ ਪਰ ਹੀ ਪੀਂਦੇ ਵੀ ਡੰਗਰਾਂ ਵੀ ਤਿੰਨ ਚਾਰ ਟਾਈਮ ਤਾਂ ਉਹ ਵੀ ਪੀਣਗੇ ਹੀ।
ਪੀਂਦੇ ਨੇ ਜੀ ਪੀਂਦੇ ਵੀ ਨੇ ਦੇਖੋ, ਉਹਨਾਂ ਨੂੰ ਦੋ ਟਾਈਮ ਨਿਵਉਣਾ ਵੀ ਹੁੰਦਾ।
ਹਹ ਪੀਨਾ ਆਇਆ
ਬਾਕੀ ਗਰਮੀ ਕਾਰਨ ਅੱਜ ਕੱਲ੍ਹ ਤੁਸੀਂ ਆਏ, ਦੇਖਲੋ ਨਹਿਰਾਂ ਚ ਹੋ ਕਿਵੇਂ ਸਾਰੇ ਮਤਲਬ ਜੋ ਵੀ ਟੋਭੇ ਵਗੈਰਾ ਨੇ ਸਭ ਚ ਪਾਣੀ ਸੁੱਕਿਆ ਪਿਆ।
ਹਾਂ ਸਾਰੇ ਸੁੱਕੀਆਂ ਪਈਆਂ ਨਹਿਰਾਂ ਦੇਖ ਲੋ ਨਦੀਆਂ ਦੇਖ ਲੋ ਜੇ ਬਰਾਂ ਹੋਣਗੀਆਂ। ਦਾਤ ਕਿਧਰੇ ਭਰਨ ਤਾਂ ਉਹ ਵੀ ਸੁੱਕੀਆਂ ਪਈਆਂ।
ਹਾਂਜੀ। ਜਿਹਨਾਂ ਦੇ ਸਮਰਸੀਵੱਲ ਲੱਗੇ ਹੋਏ ਨੇ ਉਹਨਾਂ ਦੇ ਪਾਣੀ ਨੀਚੇ ਜਾ ਰਹੇ ਨੇ ਦੇਖ
ਹਾਂ ਓ ਪਾਨੀ ਹਾਂ ਓ ਪਾਨੀ ਡੂੰਘੇ ਚਲੇ ਗਏ।
ਹਾਂਜੀ, ਜਿੰਨਾਂ ਦੇ ਘਰਾਂ ਚ ਦੇਖੋ ਸਪਲਾਈ ਟੂਟੀ ਦੀ ਜਾਂਦੀ ਨੀ ਹੈਗੀ ਓ ਕੀ ਕਰਨ
ਆਹ ਓਈ ਤਾਂ ਕੈਂਦੇ ਨੇ ਜਿਨਾਂ ਦੇ ਟੂਟੀ ਨਾ ਜਾਏ ਓਨਾਂ ਦਾ ਦੁਸ਼ਵਾਰ ਹੋ ਜਾਏ। ਅੱਛਾ ਦੇਖੋ ਪੈਲਾਂ ਤਾਂ ਲੋਕਾਂ ਦੇ ਘਰ ਹੈਂਡ ਪੰਪ ਲੱਗੇ ਹੁੰਦੇ ਸੀਗੇ।
ਹਾਂ ਹਾਂਜੀ, ਮੈਡਮ ਓ ਮੈਂ ਕੈਨੀ ਆਂ ਓ ਟਾਈਮ ਵਦੀਆ ਸੀ। ਸੀਗਾ ਲੋਕ ਗੇੜਦੇ ਸੀ ਪਾਨੀ ਓਨਾਂ ਨੂੰ ਪਤਾ ਸੀਗਾ ਵੀ ਪਾਨੀ ਦੀ ਕਦਰ ਕਿਵੇਂ ਐ।
ਅੱਛਾ ਦੇਖੋ ਐਕਸਰਸਾਈਜ਼ ਵੀ ਹੁੰਦੀ ਸੀ ਦੋਨੋ ਹੁੰਦਾ ਦੀ ਸੀ ਓਨਾਂ ਦੀ ਦੇਖੋ ਪਾਨੀ ਦੀ ਮੈਂ ਤਾਂ ਜ ਜਿਨਾ ਓਨਾਂ ਨੇ ਪ੍ਰਯੋਗ ਵਿੱਚ ਲੈਨਾ ਓਨਾ ਈ ਪਾਨੀ ਕੱਢਨਾ। ਐਕਸਰਸਾਈਜ਼ ਵੀ ਹੋਗੀ, ਹੁਨ ਤਾਂ ਤਾਨੂੰ ਪਤਾ ਟੂਟੀਆਂ ਕੀ ਬੰਦੇ ਮੋਟਰ ਚਲਾਓ ਪਾਨੀ
ਲੇਡੀਜ਼ ਨੂੰ ਕਿੰਨੀ ਓ ਹੋ ਰਈ ਐ ਰਸੋਈ ਦੇ ਵਿੱਚ ਟੂਟੀ ਬਾਥਰੂਮ ਚ ਟੂਟੀ ਟੋਇਲਟ ਚ ਟੂ ਬਾਰ ਐ ਕੋਈ ਕੱਪੜੇ ਵਗੈਰਾ ਧੋਨੇ ਨੇ ਓਦੋਂ ਟੂਟੀ ਏਨਾਂ ਨੂੰ ਰਾਮਦਾਰੀ ਆਰੀ ਐ ਟੂ ਟੂਟੀ ਨੂੰ ਗੇੜਾ ਦੇਨਾ ਹੋਰ ਕੁਛ ਵੀ ਨੀ ਕਰਨਾ।
ਹਾਂ ਬਸ ਬਟਨ ਦਮਾਨੈ, ਮੋਟਰ ਨਾਲ ਸ਼ੁਰੂ ਪਾਨੀ, ਅੱਛਾ ਕੱਪੜੇ ਵੀ ਮਸ਼ੀਨਾਂ ਵਿੱਚਦੀ ਦੇਖੋ ਧੋਤੇ ਜਾਂਦੇ ਐ। ਡਰਾਏ ਸਬ ਸੁੱਕ ਗਏ ਨੇ ਕੱਢ ਲੋ ਬਾਰ।
ਕੋਈ ਏਨਾ ਹੁਨ ਕਿੰਨਾ-ਕਿੰਨਾ ਦਾ ਪਾਨੀ ਮਸ਼ੀਨਾਂ ਚ ਈ ਵੇਸਟ ਹੋ ਜਾਂਦਾ ਦੇਖ ਓ ਨਲਕੇ ਨਾਲ ਗੇੜਦੇ ਇੱਕ ਬਾਲਟੀ ਪਾਨੀ ਦੀ ਕੱਢਨੀ ਮੈਨੂੰ ਏ ਲੱਗਦਾ ਵੀ ਸਾਰੇ ਟੱਬਰ ਦੇ ਕੱਪੜੇ ਧੋਤੇ ਜਾਂਦੇ ਸੀ।
ਹਾਂ ਭੈਨੇ ਨਾ ਵੀ ਲੈਂਦੇ ਸੀ ਆਪਨਾ ਸੂਟ ਵੀ ਧੋ ਲੈਂਦੇ ਸੀ। ਹੁਨ ਦਾ ਤੁਆਨੂੰ ਪਤਾ ਈ ਐ ਜੇ ਪਾਨੀ ਖੁਲਾ ਤਾਂ ਲੋਕੀ ਖੁੱਲਾ ਬਰਬਾਦ ਕਰਦੇ ਆ।
ਅੱਗੇ ਤੁਸੀਂ ਏ ਦੇਖ ਲੋ ਵੀ ਓਤੇ ਸੂਏ ਤੇ ਨੈਰਾਂ ਤੇ ਪਾਨੀ ਧੋ ਕੱਪੜੇ ਧੋ-ਧੋ ਕੇ ਲਿਆਂਦੇ
ਹਾਂ ਦੂਰ-ਦੂਰ ਜਾ ਕੇ, ਕਿਤੇ ਪੈਲਾਂ ਨੀ ਹੁੰਦੇ ਸੀ ਹਾਂ ਔਂਦੇ ਸੀ ਨੈਰਾਂ ਜਾ ਕੇ ਓਨਾਂ ਨਦੀਆਂ ਹੁੰਦੀ ਸੀ, ਓਥੇ ਜਾ ਕੇ ਧੋ ਕੇ ਆ ਜਾਂਦੇ ਸੀ। ਹੁਨ ਤਾਂ ਘਰਾਂ ਵਿੱਚ ਈ ਧੋਂਦੇ ਆ। ਫਿਰ ਵੀ ਲੋਕਾਂ ਨੂੰ ਦੇਖੋ ਸਮਝ ਈ ਨਈਂ ਹੈਗੀ ਕੇ ਪਾਨੀ ਨੂੰ ਬਚਾਈਏ ਅੱਜ ਬਚਾਵਾਂਗੇ ਕੱਲ ਸਾਡੀ ਆਨ ਵਾਲੀ ਪੀੜੀ ਵੀ ਪ੍ਰਯੋਗ ਕਰੇਗੀ, ਹਨਾ ਜੇ ਅਸੀਂ ਜੇ ਅਸੀਂ ਨੀ ਬਚਾਵਾਂਗੇ ਤਾਂ ਆਨ ਵਾਲੇ ਲੋਕੀ ਕੀ
ਏ ਤਾਂ ਮੈਡਮ ਸਬ ਏ ਤਾਂ ਸਬ ਨੂੰ ਈ ਚਾਈਦਾ ਐ ਕੋਈ ਟੂਟੀ ਵੇਸਟ ਚੱਲ ਰੀ ਐ ਤਾਂ ਓਨੂੰ ਬੰਦ ਕਰੋ, ਜੇ ਬੱਚੇ ਵਾਧੂ ਪਾਨੀ ਡੋਲ ਰਏ ਨੇ ਓਨਾਂ ਨੂੰ ਓ ਕਓ। ਜਿਵੇਂ ਹੁਨ ਬਾਥਰੂਮ ਚ ਬੈ ਕੇ ਵੱਡੇ-ਵੱਡੇ ਟੱਪ ਭਰਕੇ ਵਿੱਚ ਬੈਠੇ ਰੈਂਦੇ ਨੇ ਤੁਸੀਂ ਆਪਨਾ ਜਿੰਨਾ ਕ ਨਾਨੈ ਓਨਾ ਕ ਯੂਜ ਕਰਲੋ।
ਟੂਟੀ ਗਈ ਨਾ ਟੱਬ ਵਿਚ ਲੱਗ ਰੇਆ ਟੂਟੀ ਬੰਦ ਵੀ ਨੀ ਕਰਦੇ ਚੱਲਦੀ ਰੈਂਦੀ ਐ ਪਾਨੀ ਚੱਲਦਾ ਰੈਂਦਾ ਆਪ ਬੈਠੇ ਰੈਂਦੇ, ਹਾਂ। ਹਾਂਜੀ।
ਏਨੂੰ ਚੰਗੀ ਤਰਾਂ ਬੰਦ ਕਰੋ। ਪੇਰੈਂਟਸ ਨੂੰ ਵੀ ਚਾਈਦੈ, ਬੱਚਿਆਂ ਨੂੰ ਵੀ ਚਾਈਦੈ ਦੇਖੋ ਹਨਾ ਛੋਟੇ ਬੱਚੇ ਨੇ ਨਈਂ ਓਨਾਂ ਨੂੰ ਸਮਝ ਹੈਗੀ ਓਨਾਂ ਦੇ ਪੇਰੈਂਟਸ ਤਾਂ ਕੈ ਸਕਦੇ ਨੇ।
ਚਲੋ ਅੱਛਾ ਭੈਨ ਜੀ-ਜੀ ਬਹੁ ਚੰਗਾ ਲੱਗੇਆ
ਠੀਕ-ਠੀਕ ਓ ਠੀਕ ਓ, ਸਸ